ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਵੀਰ ਜੀ, ਕੀ ਹਾਲ ਆ ਤੁਹਾਡੇ?
ਵਧੀਆ ਭੈਣ ਜੀ, ਤੁਸੀਂ ਸੁਣਾਓ?
ਬਸ ਜੀ ਵਧੀਆ ਮੈਂ ਕਿਹਾ ਅੱਜ ਮੈਂ ਤੁਹਾਨੂੰ ਕਾਲ ਕਰ ਲਾਂ। ਬਹੁਤ ਦਿਨ ਹੋ ਗਏ ਗੱਲ ਹੀ ਨਹੀਂ ਹੋਈ ਸਾਡੀ।
ਹਾਂਜੀ, ਵਧੀਆ ਕੀਤਾ ਤੁਸੀਂ ਸਾਨੂੰ ਯਾਦ ਕੀਤਾ, ਬਹੁਤ ਵਧੀਆ ਕੀਤਾ।
ਹੋਰ ਦੱਸੋ ਜੀ।
ਬਸ ਵਧੀਆ ਭੈਣ ਜੀ, ਤੁਸੀਂ ਸੁਣਾਓ ਕੀ ਕਰ ਰਹੇ ਸੀਗੇ?
ਕੁਛ ਨੀ ਜੀ, ਮੈਂ ਮੇਰੇ ਬੇਟੇ ਨੂੰ ਹੋਸਪਿਟਲੋਂ ਲੈ ਕੇ ਆਈ ਸੀ। ਕੁਛ ਦਿਨ ਪਹਿਲਾਂ ਉਹਨੂੰ ਨਾ ਜੀ ਬਰੀਥ ਦੀ ਪ੍ਰੋਬਲਮ ਹੋਗਈ ਆ। ਉਹਨੂੰ ਐਲਰਜੀ ਆ।
ਤੇ ਤੁਸੀਂ ਫੇਰ ਉਹਨਾ ਨੂੰ ਬਾਹਰ ਨਾ ਨਾ ਨਿਕਲਣ ਦਿਆ ਕਰੋ ਬੇਟੇ ਨੂੰ।
ਦੇਖੋ ਜੀ ਹੁਣ ਬੱਚੇ ਨੇ ਥੋੜ੍ਹਾ ਬਹੁਤਾ ਜਾਣਾ, ਹਾਂ ਉਹਨੂੰ ਦੋ-ਤਿੰਨ ਚੀਜ਼ਾਂ ਦੀ ਮਤਲਬ ਪ੍ਰੋਬਲਮ ਹੈ ਪਰਹੇਜ ਦੱਸਿਆ ਡਾਕਟਰ ਨੇ। ਇੱਕ ਤਾਂ ਧੂੜ
ਮਿੱਟੀ ਹਾਂਜੀ।
ਧੂੜ -ਧੂੰਆਂ ਭਾਜੀ ਧੂੜ ਨੂੰ ਹੀ ਮਿੱਟੀ ਕਹਿੰਦੇ ਹਾਂ ਆਪਾਂ ਧੂੜ ਧੂੰਆਂ ਤੇ ਤੀਜਾ ਉਹਨੂੰ ਠੰਡੀਆਂ ਚੀਜ਼ਾਂ।
ਲੈ ਕੱਲ੍ਹ ਤਾਂ ਮੈਂ ਦੇਖਿਆ ਸੀਗਾ ਆਈਸ ਕਰ੍ਰੀਮ ਖਾਂਦਾ ਪਿਆ ਸੀਗਾ ਮੈਂਗੋ ਸੈਂਡੀ।
ਵੀਰ ਜੇ ਤੁਸੀਂ ਦੇਖਿਆ ਤਾਂ ਸੀ ਬਹੁਤ ਦਿਨਾਂ ਬਾਅਦ ਖਾਈ ਸੀ। ਮੈਂ ਵੈਸੇ ਇਹਨੂੰ ਮੈਂ ਵੈਸੇ ਇਹਨੂੰ, ਘਰ ਹੀ ਬਣਾ ਕੇ ਦਿੰਦੀ ਹਾਂ ਨਹੀਂ ਆਪਾਂ ਨਹੀਂ ਖਵਾਂਦੇ ਉਹ ਮੇਰੀ ਵੀ ਇਹਨੇ ਨਾਲ
ਅੱਛਾ ਮੈਨੂੰ ਨਾ ਇਹੀ ਪੁੱਛਣਾ ਸੀਗਾ ਜਿੱਦਾਂ ਤੁਸੀਂ, ਮੈਂ ਕਹਿੰਦੇ ਹੋ ਘਰ ਬਣਾਉਂਦੇ ਹੋ ਉਹ ਤਾਂ ਕਸਟਰਡ ਹੁੰਂਦਾ ਏ।
ਹੂੰ। ਅਸੀਂ ਕਸਟਰਡ ਨਾਲ ਨਹੀਂ ਬਣਾਉਦੇ ਦੇਖੋ, ਅਸੀਂ ਜੀ ਪਹਿਲਾਂ ਚੰਗੀ ਤਰ੍ਹਾਂ ਦੁੱਧ ਨੂੰ ਕਾਣ ਲਿਨੇ ਆ
ਅੱਛ
ਕਾੜੀ ਜਾਣਿਆ, ਕਾੜੀ ਜਾਣਿਆ ਉਸ ਚੇ ਪਾਨਿਆ ਕੇਸਰ ਗੁਲਾਬ ਦੀਆਂ ਪੱਤੀਆਂ ਠੰਡਾ ਕਰਕੇ ਕੇਸਰ ਨੂੰ ਤਾਂ ਨਾਲ ਹੀ ਉਬਾਲ ਲੈਂਨੇ
ਅੱਛਾ।
ਉਸ ਤੋਂ ਬਾਅਦ ਜੀ ਅਸੀਂ ਉਹ ਚ ਪਾਨੇ ਆ ਜਿਵੇਂ ਪਿਸਤਾ ਹੋ ਗਿਆ ਬਰੀਕ ਕੱਟਿਆ ਹੋਇਆ। ਬਦਾਮ ਹੋ ਗਏ, ਕਾਜੂ ਹੋ ਗਏ ਬਰੀਕ-ਬਰੀਕ ਕੀਤੇ ਹੋਏ। ਮਤਲਬ ਉਹਨੂੰ ਜ਼ਿਆਦਾ ਗ੍ਰੈਂਡ ਨਹੀਂ ਕਰਦੇ ਮੋਸਟਲੀ ਅਸੀਂ ਉਹਨੂੰ ਥੋੜੇ ਜਿਹੇ ਖੜਮੇ ਰੱਖਦੇ ਹਾਂ ਤਾਂ ਕਿ ਦੁੱਧ ਜਦੋਂ ਰਹਿ ਗਿਆ ਜੀ ਥੋੜਾ, ਆਪੇ ਦੇ ਉਤੇ ਦੁੱਧ ਦੀ ਮਲਾਈ ਆ ਜਾਂਦੀ ਹੈ ਜੀ।
ਅੱਛਾ ਤੇ ਜਿਵੇਂ ਤੁਸੀਂ ਕਸਟਰਡ ਬਿਲਕੁਲ ਵੀ ਯੂਜ ਨਹੀਂ ਕਰਦੇ।
ਨਹੀਂ ਜੀ। ਸਾਡਾ ਦੁੱਧ ਵਧੀਆ ਰਹਿੰਦਾ ਉਹਦੇ ਨਾਲ ਹੀ ਸੰਘਣਾ ਪਣ ਆ ਜਾਂਦਾ, ਕਸਟਰਡ ਤਾਂ ਯੂਜ ਕਰੀਦਾ, ਤਾਂ ਕਿ ਦੁੱਧ ਗਾੜਾ ਹੋਜੇ।
ਅੱਛਾ- ਅੱਛਾ ਅ, ਤੇ ਤੁਸੀਂ ਆਪਣਾ ਕਿਹੜਾ ਦੁੱਧ ਲੈਂਨੇ ਹੋ ਗਾਂਹ ਦਾ ਕਿ ਮੱਝ ਦਾ।
ਮੱਝ ਦਾ ਲੈਂਨੇ ਹਾਂ ਜੀ। ਬੱਚਿਆਂ ਲਈ ਮੈਂ ਗਾ ਦਾ ਹੋ ਤਾਂ ਬਹੁਤ ਵਧੀਆ। ਪਰ ਫਿਲਹਾਲ ਗਾਂ ਦਾ ਪਿਓਰ ਦੁੱਧ ਨਹੀਂ ਆਉਂਦਾ। ਲੋਕੀ ਇੰਜੈਕਸ਼ਨ ਲਾ- ਲਾ ਕੇ ਉਹ ਦੁੱਧ ਦਿੰਦੇ ਆ। ਫੇਰ ਬੱਚਿਆਂ ਨੂੰ ਪ੍ਰੋਬਲਮ ਹੁੰਦੀ ਆ ਦੇਖੋ।
ਐ ਤੇ ਤੁਸੀਂ ਭੈਣ ਜੀ ਬੜੀ ਵਧੀਆ ਗੱਲ ਕੀਤੀ ਏ ਕਿਉਂਕਿ ਇਹ ਚੀਜ਼ ਨਾ, ਕੋਈ- ਕੋਈ ਸੋਚਦਾ। ਜਿਵੇਂ ਕਿ ਪਿਓਰ ਨਹੀਂ ਆ ਰੇਆ ਨਹੀਂ ਤੇ ਅੱਜ ਕੱਲ ਲੋਕ ਕਹਿੰਦੇ ਜੋ ਮਿਲ ਰਿਹਾ। ਲਈ ਜਾਓ, ਅਸੀਂ ਖੁਦ ਅਸੀਂ ਵੀ ਚੁਆਵਾਂ ਦੁੱਧ ਲੈਂਨੇ ਹਾਂ। ਆਪ ਆਪਣੇ ਸਾਹਮਣੇ ਜਿੱਦਾਂ ਲੈ ਕੇ ਆਉਂਨੇ ਹਾਂ, ਕੋਈ ਅਸੀਂ ਭਾਈ ਨਹੀਂ ਲਗਾਇ ਦਾ। ਆਪਾਂ ਡੇਅਰੀ ਤੇ ਜਾਈਦਾ ਆਪਣੇ ਅੱਖਾਂ ਦੇ ਸਾਹਮਣੇ ਦੁੱਧ ਨਿਕਲਦਾ ਤੇ ਲੈ ਕੇ ਆਉਂਨੇ ਆ।
ਪਤਾ ਕੀ ਗੱਲ ਆ ਵੀਰ ਜੀ, ਅੱਜ ਕੱਲ ਜ਼ਿਆਦਾਤਰ ਜੇ ਦੇਖਿਆ ਜਾਵੇ ਚਾਹੇ ਅਸੀਂ ਦੁੱਧ ਵਾਲੇ ਪਹੀਏ ਦੇ ਉ, ਉੱਥੇ ਜਾ ਕੇ, ਚੁਮਾਵਾਂ ਲੈ ਕੇ ਆਈਏ, ਉਹ ਜਦੋਂ ਸੰਨੀ ਕਰਦੇ ਆ ਨਾ, ਮੱਝਾਂ ਨੂੰ ਜਾਂ ਗਾਵਾਂ ਨੂੰ, ਉਹ ਤੋਂ, ਪਹਿਲਾਂ ਕਈ ਤਾਂ ਭਾਈ ਇੰਜੈਕਸ਼ਨ ਦੇ ਹੀ ਦਿੰਦੇ ਆ, ਦੇਖੋ।
ਹਾਂਜੀ- ਹਾਂਜੀ ਇਹ ਗੱਲ ਤੁਸੀਂ ਸਹੀ ਕੀਤੀ। ਜਿਸ ਹਿਸਾਬ ਦੀ ਭੈਣ ਜੀ ਟੈਕਨੋਲੋਜੀ ਵੱ ਧ ਰੀ ਏ ਨਾ ਮੇਹਨ ਤੇ ਲੱਗਦਾ ਅੱਗੋਂ ਦੁੱਧ ਵੀ ਇਹਨਾਂ ਨੇ ਮਸ਼ੀਨੀ ਹੀ ਬਣਾਉਣਾ ਤਿਆਰ ਕਰ ਦੇਨਾ ਏਂ।
ਤੇ ਆ ਗਈ ਆ ਹਾ ਇੰਡੀਆ ਚ ਵੀਰ ਜੀ,
ਅੱਛਾ ਕਦੋਂ ਆਈ ਭੈਣ ਜੀ,
ਦੇਖੋ ਹੋ ਗਿਆ ਦੋ ਹਜ਼ਾਰ ਚੋਵੀ ਚ ਆ ਗਈ ਸੀਗੀ ਜੀ, ਕਿਉਂਕਿ ਬਾਹਰਲੇ ਦੇਸਾਂ ਚ। ਤਾਂ ਅੱਜ ਵੀ ਇਹੀ ਕੰਮ ਕਰਦੇ ਆ, ਕਿਉਂਕਿ ਇਥੇ ਦੋ- ਦੋ ਤਿੰਨ- ਤਿੰਨ ਮੱਝਾਂ ਨੀ ਰੱਖਦੇ ਜੀ,
ਅੱਸਾ਼- ਅੱਸਾ਼।
ਇਕੱਠੀਆਂ- ਇਕੱਠੀਆਂ ਰੱਖਦੇ ਆ।
ਅੱਛਾ- ਅੱਛਾ।
ਹੁਣ ਇਹ ਹੋ ਗਈ ਕੁਦਰਤੀ ਚੀਜ਼ ਦੀ ਵਰਤੋਂ, ਠੀਕ ਆ ਜੀ। ਹੁਣ ਤੁਸੀਂ ਦੇਖ ਲੋ, ਕੁਦਰਤੀ ਪ੍ਰਦੂਸ਼ਣ ਵੀ ਆ। ਸਮਝ ਰਹੇ ਓ, ਉਹ ਪ੍ਰਦੂਸ਼ਣ ਦੇ ਕਿਹੜੇ- ਕਿਹੜੇ ਸਰੋਤ ਆ। ਤੁਸੀਂ ਆਪ ਸਮਝਦਾਰ ਹੋ।
ਹਾਂਜੀ।
ਕਾਹ, ਧੂੜ ਆ ਜੀ, ਮਿੱਟੀ ਆ ਠੀਕ ਆ। ਰੋਟੀ ਆ।
ਹਾਂਜੀ।
ਇਹਨਾਂ ਦੀ, ਸਾਰਿਆਂ ਨੂੰ ਅੱਡ- ਅੱਡ ਇਹਨਾਂ ਦੇ ਇੱਕੋ ਪ੍ਰਦੂਸ਼ਣ ਨਹੀਂ ਆ। ਕੁਦਰਤੀ ਪ੍ਰਦੂਸ਼ਣ ਹੋਰ ਵੀ ਨੇ ਦੇਖੋ, ਤਾਂ ਹੀ ਤਾਂ ਬਿਮਾਰੀਆਂ ਵਿ- ਚ ਵਾਧਾ ਹੋ ਰਿਹਾ ਜੀ।
ਹਾਂਜੀ -ਹਾਂਜੀ ਇਹ ਗੱਲ ਤਾਂ, ਤੁਸੀਂ ਸਹੀ ਕਹੀਏ। ਕਿਉਂਕਿ, ਜਦੋਂ ਕੈਮੀਕਲ ਚੀਜ਼ਾਂ ਆਉਂਦੀਆਂ। ਪਿੱਛੋਂ ਦੀ ਹੀ, ਅਤੇ ਲੋਕ ਆਪੇ ਹੀ ਬਿਮਾਰ ਹੁੰਦੇ।
ਤੇ, ਦੇਖਿਆ ਜਾਵੇ ਪਹਿਲਾਂ ਦੇ ਟਾਈਮ ਚ ਦੇਖ ਲਓ, ਤੁਸੀਂ ਪਹਿਲੇ ਦੇ ਸਮੇਂ ਚ। ਜ਼ਿਆਦਾਤਰ, ਲੋਕੀ ਲੰਬੀਆਂ- ਲੰਬੀਆਂ ਉਮਰਾਂ ਆਲੇ, ਹੋ ਕੇ ਫੇਰ ਕਿਤੇ। ਤੇ ਜੱਗ ਨੂੰ ਛੱਡਦੇ ਸੀਗੇ, ਠੀਕ ਆ ਜੀ ਤੇ
ਪਹਿਲੇ ਟਾਈਮ ਸਾਰੀ ਚੀਜ਼ਾਂ ਔਰਗੈਨਿਕ ਹੁੰਦੀਆਂ ਸੀ।
ਵਿਗਿਆਨਿਕ ਹੁੰਦੀਆਂ ਸੀ। ਦੂਜੀ ਪਹਿਲੇ ਵਾਲੇ ਲੋਕ, ਕੁਦਰਤ ਨੂੰ ਰੱਬ ਮੰਨਦੇ ਸੀ ਜੀ। ਕੁਦਰਤ ਤੋਂ। ਕੁਦਰਤ ਨੂੰ ਗ਼ਲਤ, ਕੁਦਰਤ ਨਾਲ ਛੇੜਛਾੜ ਨਹੀਂ ਕਰਦੇ ਸੀ
ਹਾਂ, ਅੱਜ ਕੱਲ੍ਹ ਦੇਖੋ, ਜੇ ਤੁਸੀਂ ਤਰਬੂਜ਼ ਨੂੰ ਵੀ ਲੈ ਲਓ, ਜਿੱਦਾਂ ਸੀਜ਼ਨ ਸ਼ੁਰੂ ਹੋਇਆ। ਤੇ ਨਾਲੇ ਹੀ, ਆਪਣਾ ਟੀਕੇ ਲਾ -ਲਾ ਕੇ, ਦੋ, ਦੋ ਦਿਨਾਂ 'ਚ ਇੰਨੇ ਵੱਡੇ ਵੱਡੇ ਕਾਰ। ਕੇ ਅਤੇ ਆਪਣਾ ਵੇਚੀ ਜਾ ਰਹੇ ਵੀਹ ਰੁਪਏ ਕਿੱਲੋ ਦਸ ਰੁਪਏ ਕਿੱਲੋ ਹੈ ਨਾ।
ਆਹਾਂ, ਤਾਂ ਗੱਲ ਸਹੀ ਕਹੀ ਹੈ ਜੀ ਤੁਸੀਂ।
ਤਰਬੂਜ, ਮਈ ਦੇ ਮਹੀਨੇ, ਜਾ ਕੇ ਕਿਤੇ ਜੂਨ ਵਿੱਚ ਪ੍ਰੋਪਰ ਪਿਓਰ ਹੋ ਕੇ ਆਂਦੇ ਆ, ਅਗਰ ਆਪ। ਆਪਾਂ ਛੇੜਛੜ ਨਾ ਕਰੀਏ, ਲੇਕਿਨ ਇਹ ਤੇ ਮਾਰਚ ਚ ਵਿੱਚ ਜਾ ਰਹੇ ਟੀਕੇ ਲਾ ਕੇ।
ਗ਼ਲਤ ਗੱਲ ਆ, ਇਹ ਪਤਾ ਸਭ ਨੂੰ ਅੰਦਰੋਂ।
ਹਾਂਜੀ।
ਪਰ ਕਹਿੰਦੇ ਵੀ, ਅਸੀਂ ਖਾਣਾ ਹੈ।
ਹਾਂ ਉਹੀ ਗੱਲ ਨਾ, ਬੇਮੌਸਮੀ ਫਰੂਟ ਖਾਂਦੇ ਨੇ, ਨਾ ਫਿਰ
ਅਸੀਂ ਤਾਂ ਜੀ ਦੇਖੋ।
ਹਾਂਜੀ -ਹਾਂਜੀ।
ਕੀ, ਸਾਨੂੰ ਆਏ ਆ, ਹੁਣ ਦੇਖੋ। ਪਹਿਲੇ ਨਾਲੋਂ ਜਿਆਦਾ, ਮੌਤ ਦੇ ਕਾਰਨ ਵੱਧ। ਇਹ ਮੌਤਾਂ ਪਹਿਲੇ ਨਾਲੋਂ, ਜ਼ਿਆਦਾ ਹੁੰਦੀਆਂ ਆ। ਠੀਕ ਆ ਜੀ, ਪਹਿਲਾਂ ਇੰਨੀ ਸੀ। ਹੁਣ, ਤਾਂ ਐਂ ਹੋ ਗਿਆ, ਪਹਿਲੇ ਬਜ਼ੁਰਗ ਬੈਠੇ ਆ।
ਤੇ, ਜੁਆਨ ਆਈ, ਪੰਜ ਜਿਹੜੀ ਆਈ ਹੈ ਜੁਵਾਨ। ਤੁਰੀ ਜਾਂਦੇ, ਬਿਲਕੁਲ ਖੁਰਾਕਾਂ ਦਾ ਫਰਕ ਪੈਂਦਾ ਨਾ, ਪਹਿਲੇ। ਟਾਈਮ ਤੁਹਾਨੂੰ ਦੱਸਦੇ ਰਹੇ ਹਾਂ, ਪਹਿਲੇ ਟਾਈਮ ਔਰਗੈਨਿਕ ਚੀਜ਼ਾਂ ਹੁਣ, ਹਰ ਚੀਜ਼ 'ਚ ਮਿਲਾਵਟ ਏ ਫੇਰ ਅੱਛਾ, ਪਤਾ ਹੁੰਦੇ ਸੋਂਦੇ, ਸਭ ਖਾ ਰਹੇ ਨੇ। ਪਤੈ ਬੇਮੌਸਮੀ ਅੰਬ ਆ ਰੇ ਨੇ, ਫੇਰ ਖਾਈ ਜਾ ਰੇ ਨੇ।
ਤੁਹਾਨੂੰ ਮੈਂ ਵੀਰ ਜੀ ਉਈ ਦੱਸਦੀ ਹਾਂ, ਅੱਜ ਦੇ ਟੈਮ ਚ ਸਬ ਤੋਂ ਉੱਚ ਪੱਧਰ ਚ ਕੇੜੀ ਬਿਮਾਰੀ ਹੋ ਰੀ ਐ, ਕੈਂਸਰ। ਪਤਾ ਤੁਹਾਨੂੰ, ਕਿਉਂ ਹੁੰਦੀ ਹੈ ਵੀਰ ਜੀ? ਕਯੋ ਹੋ ਰੀ ਆ, ਕਯੋਕਿ ਜੇੜੀ ਪ੍ਰਦੂਸ਼ਣ ਵਾਲੀ ਹਵਾ ਯਾਨਾ ਜਿਦੇ ਵਿੱਚ ਆਪਾਂ, ਹਰ ਪਲ ਪਲ ਦਾ ਸਾ ਲੈਨੇ ਆਂ।
ਹਾਂਜੀ।
ਫੇੱਫੜੇ ਦੇ ਰੋਗਾਂ ਨੂੰ ਤਯਾਰ ਕਰਦੀ ਐ ਜੀ। ਤੇ, ਫੇੱਫੜੇ ਦੇ ਰੋਗਾਂ ਤੋਂ ਕੈਂਸਰ ਹੁੰਦਾ ਐ ਜੀ।
ਹਾਂ, ਐ, ਗੱਲ ਤੁਸੀ ਪੈਂਜੀ ਬਿਲਕੁਲ ਸਈ ਕਈ ਏ, ਪਰ ਲੋਗ ਸਮਝਦੇ ਨੀ ਨਾ, ਅੱਜ-ਕੱਲ ਦੇ ਲੋਗ ਨੀ ਸਮਝਦੇ। ਜਦੋਂ ਦੂਸਰੀ, ਤੀਸਰੀ ਸਟੇਜ ਤੇ ਪੋਂਚਦੇ ਨੇ ਫੇਰ ਆਪਨਾ ਇਲਾਜ ਕਰਾਂਦ ਦੇ ਨੇ ਹਨਾ, ਭੱਜਦੇ ਨੇ ਕਿਮੋ ਕਰਾਨੀ, ਡੋਕਟਰ ਵਦੀਆ ਨੀ ਮਿਲ ਰੇਆ ਅਪਨਾ ਸ਼ੈਰ ਛੱਡਦੇ ਨੇ, ਕਦੀ ਕਿੱਥੇ ਜਾ ਰਏ ਨੇ ਕਦੀ ਕਿੱਥੇ ਐਈਓ ਤੁਸੀ ਪੈਲੇ ਈ ਧਿਆਨ ਦੇਓ ਨਾ ਅਪਨੀ ਓਦੇ ਤੇ ਸੇਤ ਉੱਤੇ ਇਕ ਜੀਬ ਐ ਨਾ ਦੇਖੋ, ਇਕ ਜੀਬ ਵੇ ਐ ਸਾਨੂੰ ਸਵਾਦ ਦੇਂਦੀ ਏ ਮਗਰ ਤਰੀਕਾ ਹੁੰਦੈ ਸਵਾਦ ਲੈਨ ਦਾ ਵੀ, ਕੇ ਨਈ
ਹਾਂਜੀ, ਤੁਸੀ ਮੰਨੋਗੇ ਨੀ ਭਾਜੀ ਸੁਨਨ ਆਲੀ ਗੱਲ ਆ। ਤੁਸੀਂ ਮੰਨੋਗੇ ਜੀ ਭਾਜੀ ਸੁਨਨ ਵਾਲੀ ਗੱਲ ਆ। ਸਾਡੇ ਏਥੇ ਇੱਕ ਭਾਜੀ ਰੈਂਦੇ ਆ, ਛੋਟੀ ਜੀ ਉਮਰ ਦੇ ਆ ਬਾਈ ਤੇਈ ਸਾਲਾਂ ਦੇ ਹੋਨੇ ਆ। ਓ ਮੇਰੇ ਨਾਲ ਗੁਰਦੁਆਰਾ ਸਾਬ ਜਾਂਦੇ ਆ ਸਵੇਰੇ, ਅਸੀ ਜੇ ਸਾਡੇ ਪੰਜ-ਛੇ ਵਜੇ ਆਏ ਆ, ਓ ਬੰਦੇ ਨੇ ਗੰਦ ਖਾਨਾ ਈ ਖਾ
ਦੇਖੋ ਨਾ ਦਮਾਗ ਮੋਟਾ ਹੋਨੈ ਨਾ ਓਦਾ, ਗੱਲ ਤੇ ਕਿੱਥੇ ਆਰੀ ਏ
ਮੈਂ ਕੈਨੀ ਆਂ, ਓ ਆਵਦਾ ਸ਼ਰੀਰ ਵੀ ਖ਼ਰਾਬ ਕਰਦਾ ਆ
ਅਰੇ ਤੁਸੀ ਜੀਦੀ ਗੱਲ ਕਰ ਰਏ ਓ ਨਾ, ਮੇਰੀ ਗੱਲ ਸੁਨੋ ਭੈਨਜੀ ਤੁਸੀ ਜੀਦੀ ਗੱਲ ਕਰ ਰਏ ਓ ਨਾ ਓ ਮੈਨੂੰ ਲੱਗਦੈ ਓਹੀ ਭਾਜੀ ਨੇ ਅੱਗੇ ਨਾ ਮੈਨੂੰ ਤੁਆਡੀ ਭੈਨ ਨਾਲ ਗੱਲ ਹੋਈ ਸੀ ਨਾ ਤਾ ਓਨੇ ਵੀ ਦੱਸੇਆ ਸੀ, ਮੈਨੂੰ ਲੱਗਦੈ ਓ ਭਾਜੀ ਨੂੰ ਨਾ ਫੇਰ ਤੁਸੀ ਤੂੰ ਜੋ ਕਰਦੇ ਹੋਨੇ ਓ ਨਾ, ਨਾ ਖਵਾਯਾ ਪਿਆਯਾ ਕਰੋ ਏਨਾ ਨਾ, ਓ ਲੈਕ ਪ ਭਟੂਰੇ ਸਟੂਰੇ ਵਾਲੇ ਪਾਸੇ ਲੈ ਕੇ ਜਾਆ ਕਰੋ।
ਜਦੋਂ ਤਾਂ ਦੇਖੋ ਬਈ ਮੈਂ ਨਾਲ ਜਾਨੀ ਆਂ, ਜਿੱਥੇ ਮੈਨੂੰ ਕਿਤੇ ਜਾਨਾ ਮੈਂ ਤਾ ਓਨਾਂ ਨੂੰ ਚੱਜ ਦੀ ਚੀਜ਼ ਖਵਾਨੀ ਆਂ। ਪਰ ਹੁਨ ਓਨਾਂ ਦੀਆਂ ਆਦਤਾਂ ਐ ਨੀ ਵੀ ਮੇਰੇ ਨਾਲ ਜਾ ਕੇ ਕੇ ਮੈਂ ਲੈਕੇ ਜਾਨੀ ਆਂ, ਓ ਮੱਲੋ ਮੱਲੀ ਕੈਂਦੇ ਆ ਮੱਲੋ ਮੱਲੀ ਚਲੋ ਬਈ, ਐਥੇ ਚਲੋ ਫੇਰ ਵੀ ਮੈਂ ਏਨਾ ਰੋਕਦੀ ਆਂ। ਓ ਮੈਂ, ਓ ਮੈਂ ਤਾਨੂੰ ਦੱਸਦੀ ਆਂ ਮੈਂ ਓਨਾਂ ਨੂੰ ਘਰੇ ਛੱਡਤਾ ਓ ਤਾ ਉਸ ਤੋ ਬਾਦ ਕੱਲੇ ਤੁਰ ਜਾਂਦੇ ਆ।
ਆਦਤਾਂ ਤੋਂ ਮਜਬੂਰ, ਆਦਤ ਤੋ ਮਜਬੂਰ ਨੇ ਨਾ।
ਮੈਂ ਕੈਨੀ ਆਂ ਏਹੇ ਜੇ ਬਚ ਬੱਚੇਆਂ ਨੂੰ ਬਚਪਨ ਤੋਂ ਛੰਡ ਕੇ ਰੱਖੇਆ ਗੇਆ ਹੋਵੇ ਨਾ
ਹਾਂ, ਨੌਬਤ ਈ ਨਾ ਆਏ ਐ ਗੱਲ ਤੇ ਤੁਸੀ ਬਿਲਕੁਲ ਸਈ ਕੀਤੀ।
ਠੀਕ ਆ ਜੀ।
ਪਰਵਰਿਸ਼ ਵਿਚ ਕਮੀ ਹੋਨੀ ਨਾ।
ਦੇਖੋ ਮਾਂ-ਪਿਓ ਆਪਦੇ ਵੱਲ ਤਾਂ ਪੂਰਾ ਕਰਦਾ, ਪਰਵਰਿਸ਼ ਚ ਨੀ ਓਨਾਂ ਦੇ ਉੱਠਣੀ-ਬੈਨੀ ਚ ਕਮੀ ਹੋਨੀ ਐ, ਜਿਨਾਂ ਨਾਲ ਉੱਠਦੇ ਬੈਂਦੇ ਆ।
ਹਾਂ ਐਵੀ ਗੱਲ ਤੁਸੀਂ ਸਈ ਕੀਤੀ, ਸਮਝਾਓ ਥੋੜਾ ਓਨੂੰ
ਦੇਖੋ ਜੀ ਸਾਡੇ ਕੋਲ ਏਨਾ ਟੈਮ ਨੀ ਅਸੀ ਇੱਕ ਵਾਰੀ ਸਮਝਾਵਾਂਗੇ ਦੋ ਵਾਰੀ ਮੁੜ ਕੇ ਜਿਦਾ ਹਾ ਤਾ ਟੁੱਟੂ ਓਦੇ ਗਲ ਪਊ ਤੇ ਜਿੰਨਾ ਚਿਰ ਠੋਕਰ ਨੀ ਖਾਂਦਾ ਬੰਦਾ ਓਨਾ ਚਿਰ ਸਮਝ ਨੀ ਲੱਗਦੀ।
ਹਾਂਜੀ-ਹਾਂਜੀ ਤੁਸੀਂ ਸਈ ਕੈ ਰਏ ਓਂ ਭੈਨ ਜੀ ਬਿਲਕੁਲ ਤੁਸੀਂ ਬੋਤ ਵਦੀਆ ਗੱਲ ਕੀਤੀ, ਹੋਰ ਸਨਾਓ ਭੈਨ ਜੀ ਅੱਜ ਕੀ ਬਣਾਇਆ ਸੀ।
ਅੱਜ ਅਸੀ ਰਾਤ ਦੀ ਹੀ ਸਬਜ਼ੀ ਖਾਈ ਆ। ਠੀਕ ਆ, ਮੇਰੀ ਜੋ ਜਿਹੜੀ ਸਾਸ ਆ ਉਹ ਕਿਤੇ ਗਏ ਆ ਅੱਜ ਸ਼ਹਿਰ ਤੋਂ ਬਾਹਰ ਗਏ ਅੱਜ ਤੇ ਇਸ ਲਈ ਜੋ ਸਾਡ ਬਣੀਆਂ ਉਹ ਸਤਿ ਸ੍ਰੀ ਅਕਾਲ
ਭੈਣਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ